ਹੈਲੋ, ਸਸ ਸੀ ਕਾਲ ਜੀ।
ਹੋਰ ਕਿਵੇਂ ਓ?
ਠੀਕ ਠਾਕ ਜੀ ਵਧੀਆ ਜੀ।
ਹੂੰ ਹੂੰ, ਕੀ ਕਰਦੇ ਸੀਗੇ?
ਬਸ ਜੀ ਸ਼ਾਮ ਦੀ ਸਬਜ਼ੀ ਦੀ ਤਿਆਰੀ ਕਰਨ ਲੱਗੇ ਪਏ ਸੀ ਜੀ।
ਅੱਛਾ ਅੱਛਾ। ਹਾਂ ਚਲੋ ਵਧੀਆ ਗੱਲ ਐ, ਹੋਰ ਕੀ ਬਣਾਣਾ ਅੱਜ ਫਿਰ ਤੁਸੀਂ?
ਅੱਜ ਅਸੀਂ ਕਰੇਲੇ ਬਨਾਉਣ ਲੱਗੇ ਆਪਾਂ।
ਠੀਕ ਐ ਠੀਕ ਐ ਹਾਂਜੀ, ਅੱਛਾ ਅੱਛਾ ਚਾਵਲ ਨਮ ਕੀਨ ਚਾਵਲ?
ਹਾਂਜੀ ਨਮਕੀਨ ਚਾਵਲ ਬਣਾਏ ਸੀ।
ਠੀਕ ਐ ਹਾਂਜੀ ਹਾਂ ਵਧੀਆ ਲੱਗਦੇ ਨੇ ਨਾ ਚਲੋ ਵੀ ਹਲਕੇ ਜੇ ਖਾਣ ਨੂੰ ਦੁਪੈਰ ਨੂੰ।
ਤੇ ਹਾਂਜੀ ਦੁਪੈਰ ਨੂੰ ਭੁੱਖ ਲੱਗਦੀ ਆ ਵਿੱਚ ਹਲਕੇ ਭੋਜਨ ਬਣਾ ਲੈਂਦੇ ਆ।
ਹਾਂਜੀ ਹਾਂ ਏ ਤਾਂ ਹੈ ਸਈ ਗੱਲ ਐ, ਨਾਲੇ ਖਾਧੇ ਜਾਂਦੇ ਹਜ਼ਮ ਆ
ਹਾਂਜੀ, ਹਾਂਜੀ ਹਾਂਜੀ।
ਹੂੰ ਹੂੰ ਤੇ ਹੋਰ? ਮੈਂ ਵੀ ਬਸ ਸਬਜ਼ੀ ਦੀ ਤਿਆਰੀ ਕਰਦੀ ਸੀ ਮੈਂ ਕਿਆ ਚਲ ਇੱਕ ਕੋਲ ਕਰਲਾ।
ਤੁਸੀਂ ਕੀ ਬਣਾਉਣਾ ਅੱਜ ਜੀ?
ਅਸੀਂ ਵੀ ਅੱਜ ਓ ਬਣਾਣੀ ਆ ਆ ਜਿਹੜੀ ਅਹ ਆਲੂ, ਪਕੌੜੇ ਬਣਾਉਣੇ ਆ।
ਅੱਛਾ ਆਲੂ, ਪਕੌੜੇ ਜੀ ਅੱਛਾ।
ਹਾਂਜੀ ਹਾਂ ਹਾਂ, ਹੋਰ ਤੁਸੀਂ ਫੇਰ ਮਤ ਲਬ ਪੈਲਾਂ ਆਪ ਫਰਾਈ ਕਰਦੇ ਓ ਕਿ ਵਿੱਚੋਂ ਈ ਮਤਲਬ ਮਸਾਲਾ ਪਾ ਕੇ ਕਰੇਲਿਆਂ ਨੂੰ ਫਰਾਈ ਕਰਦੇ ਓ?
ਪੈਲਾਂ ਫਰਾਈ ਕਰਦੇ ਆ ਕੱਲੇ ਕਰੇਲੇ ਨੂੰ ਲੂਣ ਲਾ ਕੇ ਰੱ ਰੱਖਤੇ ਤੇ ਸੀ ਦੁਪੈਰੇ, ਕੱਟ ਕੇ ਧੁੱ ਧੁੱਪ ਚ ਹਾਂਜੀ ਲੂਣ ਲਾ ਕੇ ਰੱਖਤੇ ਓਨਾਂ ਦਾ ਕੌੜਾ ਪਾਣੀ ਨਿਕਲ ਜਾਂਦਾ ਆ। ਤੇ ਹੁਣ ਓਹ ਮਤਲਬ ਕੇ ਮਸਾਲਾ ਬਣਾ ਕੇ ਤਿਆਰ ਕਰਕੇ ਤਾਂ ਉਨਾਂ ਨੂੰ ਫਰਾਈ ਕਰੂੰਗੀ।
ਠੀਕ ਆ ਠੀਕ ਆ ਚਲੋ ਵਧੀਆ ਗੱਲ ਆ ਪੈਲਾਂ ਫਰਾਈ ਕਰਕੇ ਫਿਰ ਮਸਾਲਾ ਭਰ ਕੇ ਫੇਰ ਦੁਬਾਰਾ ਹਾਂਜੀ।
ਹਾਂਜੀ ਹਾਂਜੀ ਹਾਂਜੀ।
ਠੀਕ ਐ ਠੀਕ ਐ ਚਲੋ ਵਧੀਆ ਗੱਲ ਐ, ਪੈਲਾਂ ਤਾਂ ਲੋਕ ਧਾਗਿਆਂ ਨਾਲ ਬਣਾਂਦੇ ਹੁੰਦੇ ਸੀ ਬੰਨ ਕੇ।
ਹਾਂਜੀ, ਪੈਲਾਂ ਕੱਚਾ ਮਸਾਲਾ ਲੋਕ ਏਦਾਂ ਈ ਭਰਦੇ ਸੀ। ਤੇ ਧਾਗਾ ਨਾਲ ਤਿਆਰ ਕਰਦੇ, ਹੌਲੀ-ਹੌਲੀ ਪਰ ਪੱਕੀ ਜਾਂਦਾ ਸੀ ਵਿੱਚ। ਹੁਣ ਅੱਜ ਕੱਲ੍ਹ ਥੋੜਾ ਛੇਤੀ ਚੀਜ਼ ਬਣ ਜਾਂਦੀ ਐ ਬਸ ਓਦੇ ਕਰਕੇ ਥੋੜ੍ਹਾ ਜਾ ਓਨਾਂ ਨੂੰ ਫਰਾਈ ਕਰਕੇ ਬਾਦ ਚ ਮਸਾਲਾ ਭਰ ਦਿੰਦੇ ਆ ਜਾਣੀ ਕੇ ਪੈਲਾਂ ਵਰ ਵਰਗੇ ਤਾਂ ਹੁਣ ਬਣਦੇ ਤਾਂ ਹੈ ਨੀ ਜਾਣੀ ਫੇਰ ਵੀ ਬਣਾ ਲੈਂਦੇ ਲੋਕ। ਪੈਲਾਂ ਚੀਜ਼ ਦਾ ਟੇਸਟ ਬਹੁਤ ਵਧੀਆ ਹੁੰਦਾ ਸੀ। ਹਾਂਜੀ ਹਾਂ ਵਧੀਆ ਟੇਸਟ ਆਉਂਦਾ ਸੀ ਜੀ।
ਸਈ ਗੱਲ ਆ ਸਈ ਗੱਲ ਆ ਹਾਂਜੀ, ਚਲੋ ਐ ਹੁੰਦਾ ਵੀ ਏ ਪਏ ਰੈਂਦੇ ਨੇ ਕਈ ਵਾਰ।
ਹਾਂਜੀ ਏ ਬਨਾ ਕੇ ਫਰਿੱਜ 'ਚ ਰੱਖ ਦੋ, ਦੋ ਦਿਨ ਨਾ ਵੀ ਵੜੇ ਤੋ ਨੂੰ ਤਲ ਲੋ ਦਹੀਂ ਨਾਲ
ਹਾਂ- ਹਾਂ ਹਾਂ- ਹਾਂ ਪਰੌਂਠਿਆਂ -ਪਰੌਂਠਿਆਂ ਨਾਲ ਵੀ ਸਵਾਦ ਲੱਗਦੇ ਨੇ ਚਲੋ ਓ ਨੂਣ ਵਾਲੇ ਪਰੌਂਠੇ ਬਣਾ ਲੀਏ ਆਪਾਂ ਨਾ।
ਹਾਂਜੀ ਹਾਂਜੀ
ਓਦੇ ਨਾਲ ਵੀ ਤੇ ਸਵਾਦ ਲੱਗਦੇ ਨੇ।
ਹਾਂਜੀ ਹਾਂਜੀ
ਹੂੰ ਹੂੰ ਹੋ ਆ ਅੱਜ ਬਸ ਅਸੀ ਵੀ ਮਲੋਰ ਤੋ ਆਏ ਸੀਗੇ।
ਅੱਛਾ ਜੀ- ਅੱਛਾ ਜੀ।
ਹਾਂ ਅੱਜ ਓਧਰ ਆਪਰੇਸ਼ਨ ਕਰਾਇਆ ਸੀਗਾ ਮੇਰੇ ਤਾਇਆ ਜੀ ਨੇ। ਹਾਂਜੀ ਹੈਂ ਗੋਡੇ ਪੁਆਏ ਸੀ, ਗੋਡਾ ਪੁਆਇਆ ਸੀਗਾ ਓਨਾਂ ਨੇ ਜੀ।
ਠੀਕ ਠਾਕ ਹੋ ਗਿਆ ਪਰੇਸ਼ਨ ਜੀ?
ਹਾਂਜੀ- ਹਾਂ, ਠੀਕ -ਠਾਕ ਹੋ ਗਿਆ।
ਠੀਕ ਆ ਵਧੀਆ ਜੀ। ਕੋਈ ਤਕਲੀਫ਼ ਤਾਂ ਨੀ ਹੈਗੀ ਬੋਤ ਹਾਂਜੀ
ਪੈਲਾਂ ਤਾਂ ਤਰੀਕ ਦਿੱਤੀ ਸੀਗੀ ਤੇ ਸਰਕਾਰੀ ਕੰਮਾਂ 'ਚ ਥਾਨੂੰ ਪਤਾ ਈ ਐ ਐਵੇਂ ਈ ਹੁੰਦ ਆ ਪੈਲਾਂ ਬੁੱਧਵਾਰ ਨੂੰ ਕੈਂਦੇ ਸੀਗੇ ਤੇ ਫੇਰ ਬੁੱਧਵਾਰ ਨੂੰ ਤਾ ਓਨਾਂ ਨੇ ਕੀਤਾ ਨੀ ਗਾ। ਕੈਂਦੇ ਵੀ ਮਸ਼ੀਨਾਂ ਖ਼ਰਾਬ ਹੋ ਗੀਆਂ। ਹਾਂਜੀ- ਹਾਂ ਤੇ ਫੇਰ ਓ ਤੋ ਬਾ ਹਾਂਜੀ ਹਾਂ ਸਰਕਾਰੀ, ਹਾਂਜੀ ਸਰਕਾਰੀ ਚੀ ਪੁਆਇਆ ਨਾਲ ਸਾਡੇ ਲਾ
ਓਥੇ ਤਾ ਮਿਲਦੀ ਆ ਸਹੂਲਤ।
ਹਾਂਜੀ -ਹਾਂ ਓਥੇ ਤਾ ਫ੍ਰੀ ਆ ਪੰਜ ਲੱਖ ਖਾਣਾ ਦਸ ਲੱਖ ਆਲਾ ਓਨਾਂ ਬਣੇ ਹੋਏ ਨੇ ਓਨਾਂ ਦੇ ਤੇ ਓਨੂੰ ਫ੍ਰੀ ਆ ਤਾ ਏਸ ਕਰਕੇ ਬਸ ਓਥੋਂ ਈ ਪੁਆਏ ਸੀਗੇ ਤੇ
ਹਾਂਜੀ -ਹਾਂ ਪੈਲਾਂ ਬੌਤ ਜਣਿਆਂ ਨੇ ਪੁਆ ਲੇ ਓਥੇ ਸਭ ਦੇ ਸ‌ਈ ਬੈਠੇ ਆ।
ਹਾਂਜੀ ਹਾਂ, ਸ‌ਈ ਬੈਠੇ ਨੇ ਹਾਂਜੀ ਪੈਲਾਂ ਵੀ ਮਲਬ ਕਰਾਇਆ ਹੋਇਆ ਸਾਡੇ ਘਰਦਿਆਂ ਨੇ ਓਨਾਂ ਦੇ ਵੀ ਚਲੋ ਹਲੇ ਤੱਕ ਤਾ ਬੋਤ ਵਧੀਆ ਏ ਤੇ ਏਨਾਂ ਨੇ ਵੀ ਹਜੇ ਇੱਕ ਪੁਆਇਆ ਏ। ਤੇ ਅੱਜ ਹੋ ਗਿਆ ਸੀ ਅਪਰੇਸ਼ਨ ਹਾਂਜੀ ਹਾਂ ਦੁਪੈਰੀ।
ਅੱਛਾ ਜੀ
ਹਾਂਜੀ, ਆਹੋ।
ਯਾ ਫੇਰ ਗਏ ਵੇ ਹੋਣੇ ਪਰਿਵਾਰ ਆਲੇ?
ਹਾਂਜੀ, ਹਾਂ ਗਏ ਸੀ ਜਾ ਆਏ ਸੀ ਲੈ ਆਏ ਸੀਗੇ ਖ਼ਬਰ ਨਾਲੇ ਰੋਟੀ ਵਗੈਰਾ ਦੇ ਆਏ ਸੀ।
ਅੱਛਾ ਜੀ, ਅੱਛਾ ਜੀ ਠੀਕ ਐ ਜੀ, ਠੀਕ ਜਾਨਾ ਪੈਂਦਾ ਫੇਰ ਦੇਖਨ
ਹਾਂਜੀ, ਹਾਂ ਚਲੋ ਜਾਣਾ ਪੈਂਦਾ ਆ ਵੀ ਚਲੋ ਹਨਾ ਦੁੱਖ -ਸੁੱਖ ਕੁਛ ਵੀ ਹੁੰਦਾ ਏ। ਹਾਂਜੀ ਹਾਂ ਤਾਨੂੰ ਪਤਾ ਈ ਏ ਸਰਕਾਰੀ ਕੰਮ ਦਾ।
ਹਾਂਜੀ, ਹਾਂ ਚਲੋ ਬੌਤ ਵਧੀਆ ਪੈ ਗਿਆ। ਤੋ ਕਾਫੀ ਟੈਮ ਤੋਂ ਕਰਦੇ ਸੀਗੇ ਵੀ।
ਹਾਂਜੀ, ਹਾਂ ਕਾਫ਼ੀ ਟੈਮ ਤੋ ਈ ਕੈਂਦੇ ਸੀਗੇ ਪੈਲਾਂ ਤਾਂ ਕੈਂਦੇ ਸੀ ਵੀ ਚਲੋ ਜੂਨ' ਚ ਬਚ ਚਿਆਂ ਨੂੰ ਛੁੱਟੀਆਂ ਨੇ ਵੀ ਚਲੋ ਓਦੋਂ ਪੈ ਜਵੇ ਵੀ ਪੈਲਾ -ਪੈਲਾ ਪਰ ਹਾਂ ਓ ਨਾਲੇ ਤਾਨੂੰ ਪੈਲਾਂ ਵੀ ਪਤਾ ਸਰਕਾਰੀ ਕੰਮ 'ਚ ਟੈਮ ਲੱਗਦਾ ਈ ਆ ਫੇਰ ਓਨਾਂ ਨੇ ਦੇਖਲੋ ਜੂਨ ਦੇ ਐਂਡ 'ਚੀ ਪਾਇਆ। ਏਨਾਂ, ਏਨਾਂ ਨੇ ਤਾ ਮਲਬ ਜੂਨ ਦੇ ਅ ਪੈਲੀ ਜੂਨ ਤੋ ਈ ਸਟਾਰਟ ਕਰਤਾ ਸੀਗਾ ਨਾ ਵੀਸ ਜੇੜਾ ਪ੍ਰੋਸੈਸ ਸੀਗਾ। ਪਰ ਓਨਾਂ ਨੇ ਕਾਫ਼ੀ ਲੰਬਾ ਲੈ ਗੇ ਫੇਰ ਵੀ ਓਨਾਂ ਨੇ ਅੱਜ ਪਾਇਆ ਦੇਖਲੋ।
ਨਈ ਸ‌ਈ ਗੱਲ ਹੈ। ਹੁਣ ਬੱਚਿਆਂ ਨੂੰ ਥੋੜੀ ਮੁਸ਼ਕਿਲ ਹੋ ਜਾਣੀ ਆ ਕੋਲ ਰੈਣ ਆਲੇ ਨੂੰ। ਸੂਰ ਮਈ, ਜੂਨ 'ਚ ਪੈ ਜਾਣਾ ਤਾਂ ਫਰੀ ਸੀਗੇ ਉਹ
ਹਾਂਜੀ ਹਾਂ ਹੁਣ ਉਹਨਾਂ ਨੇ ਵੀ ਚਲੋ ਛੁੱਟੀਆਂ ਹੋ ਗਈਆਂ, ਫੇਰ ਟੀਚਰ ਨੇ ਪੜ੍ਹਾਉਣ ਜਾਂਦੇ ਨੇ ਫਿਰ ਨਨਾਣ ਦੀਆਂ ਛੁੱਟੀਆਂ ਖਤਮ ਹੋ ਗਈਆਂ, ਚਲੋ- ਚਲੋ ਐਂ ਚਲੋ ਫਿਰ ਵੀ ਵਧੀਆ ਚਲੋ, ਜੂਨ- ਜੂਨ ਦੇ ਵਿੱਚ ਹੋ ਗਿਆ ਹੁਨ
ਫਿਰ ਵੀ ਇੱਕ ਵਾਰ ਉੱਥੇ ਦੋ- ਤਿੰਨ ਦਿਨ ਲੱਗਣਗੇ, ਫੇਰ ਘਰ ਆ ਜਾਣਗੇ, ਚਲੋ ਫਿਰ ਤਦ ਆਪਣਾ ਕਹੀ ਜਾਣਗੇ ਘਰ ਦੇ
ਹਾਂਜੀ ਹਾਂ, ਬਸ ਹਾਂਜੀ ਮੰਗਲਵਾਰ ਨੂੰ ਕਹਿੰਦੇ ਨੇ ਛੁੱਟੀ ਕਰਨੀ ਆ ਹਾਂ ਮੰਗ, ਹਾਂਜੀ- ਹਾਂਜੀ। ਹਾਂ ਮੰਗਲਵਾਰ ਨੂੰ ਕਹਿੰਦੇ ਸੀ ਛੁੱਟੀਆਂ ਹੋਣੀਆ, ਤੇ ਫੇਰ ਬਸ ਕਰ ਬਸ ਦੋ ਕਿਲੋਮੀਟਰ ਤੇ ਨਾਲ ਵਾਲੇ ਸ਼ਹਿਰ ਹੀ ਗਿਆ
ਅੱਛਾ ਦੋ ਕਿਲੋਮੀਟਰ ਤੇ ਸ਼ਹਿਰ ਠੀਕ ਆ ਜੀ, ਵਧੀਆ ਫਿਰ ਵੀ ਠੀਕ ਗੱਲ ਆ ਬਹੁਤ ਕਦੇ ਦੋਹਰਾ ਔਖਾ ਹੋ ਜਾਈਦਾ
ਦੂਰ ਦਾ ਤਾਂ ਔਖਾ ਹੋ ਜਾਂਦਾ, ਜਾਣ-ਆਉਣ ਦਾ ਐਵੇਂ
ਫਿਰ ਨਾਲ ਰੋਟੀ ਪਾਣੀ ਪਹੁੰਚਾਉਣਾ ਜਿਹੜੇ ਉੱਥੇ ਰਹਿੰਦੇ ਆ, ਉਹ ਨੂੰ ਵੀ ਆਉਣਾ ਜਾਣਾ ਸੌਖਾ ਹੋ ਜਾਂਦਾ ਥੋੜੇ ਜਿਹਾ ਵੀ ਫਿਰ ਬਦਲ ਕੇ ਆ ਜਾਂਦਾ ਘਰੇ ਵਾਲਾ
ਹਾਂਜੀ ਹਾਂ ਐਹ ਤਾਂ ਹੈ, ਤੇ ਉਹ ਨੇੜੇ ਦਾ ਚਲੋ ਫਾਇਦਾ ਹੈ ਜਦੋਂ ਮਰਜੀ ਜੀ ਪੰਜ -ਪੰਜ ਮਿੰਟ ਵੀ ਨੀ ਲੱਗਦੇ, ਜੀ ਦੇਖਲੋ।
ਅੱਛਾ ਜੀ। ਅੱਛਾ ਜੀ। ਬਹੁਤ ਵਧੀਆ ਕੀਤਾ, ਬਹੁਤ ਵਧੀਆ ਰਹਿੰਦਾ ਆ
ਹਾਂਜੀ। ਹਾਂ, ਨੇੜੇ ਹੋ ਗਿਆ ਚਲੋ ਇਹ ਤੋਂ ਹੀ, ਐਨਾ ਹੀ ਸ਼ੁਕਰ ਆ
ਹਾਂਜੀ ‌ਹਾਂ, ਨਾ ਸਹੀ ਗੱਲ
ਹਾਂ, ਹਾਂਜੀ ਹਾਂ। ਇਹ ਤੇ ਹੈ। ਹਮ ਤੇ ਹੋਰ ਸੁਣਾਓ?
ਤੁਹਾਡਾ ਬਹੁਤ ਪ੍ਰੋਬਲਮ ਐ ਲੋਕਾਂ ਨੂੰ ਆਈ ਵੀ
ਹਾਂਜੀ। ਹਾਂ, ਅੱਜ- ਕੱਲ ਤਾਂ ਹੁਣ ਦੇਖ ਲਓ ਪਹਿਲਾਂ ਕੀਹਨੂੰ ਪਤਾ ਸੀ ਵੀ
ਹਾਂਜੀ ਗੋਡੇ ਚੇੰਜ ਨੀ ਹੁੰਦੇ ਸੀਗੇ, ਹੁਣ ਹਾਂਜੀ ਹਾਂ, ਹੁਣ ਤਾਂ ਹਰ ਇਕ ਦੇ ਗੋਡੇ ਸਰੀਰ ਖਰਾਬ ਹਰੇਕ ਨੂੰ ਚੇਂਜ ਕਰਾਉਣੇ ਪੈਂਦੇ ਆ, ਕੀ ਕਰੇ ਆਪਣੇ ਸੀਜੋ ਪਹਿਲੀ ਆਪਣੇ ਗੋਡਾ ਉਹ ਚੀਜ਼ ਤਾਂ ਬਣਦੀ ਨੀ, ਪਰ ਇੱਕ ਤਕਲੀਫ ਬਹੁਤ ਹੋ ਜਾਂਦੀ ਆ ਹਮਮ ਵਧੀਆ ਗੱਲ ਐ। ਹੈਲੋ। ਫਿਰ, ਫੇਰ ਆਵਾਜ਼ ਗਈ ਹੈਲੋ, ਹੈਲੋ- ਹੈਲੋ। ਹੈਲੋ। ਮੈਂਨੂੰ ਕਹਿੰਦੀ ਮਲੀਆ ਦੀ, ਜਾ ਤੂੰ ਬਾਬਿਆਂ ਨੂੰ ਦੇ ਆ ਟੋਕਰੀ ਆਵਾਜ਼ ਫਿਰ ਬੰਦ ਹੋ ਗਈ ਪੂਜਾ, ਇਹ ਕਾਹਤੇ ਹੁੰਦੀ ਆ ਬਾਹਰ ਕੋਈ ਬੁਲਾਉਂਦਾ ਸੀ